ਹੈਲੋ,
ਹਾਂਜੀ ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ ਜੀ ਹੋਰ ਕਿਵੇਂ, ਕੀ ਕਰਦੇ?
ਵਧੀਆ ਜੀ, ਤੁਸੀਂ ਸੁਣਾਓ ਮੈਂ ਬੈਠਾ ਸੀ ਬਸ ਤੁਸੀਂ ਦੱਸੋ?
ਓਕੇ-ਓਕੇ ਮੈਂ ਤੁਹਾਨੂੰ ਪੁੱਛਣਾ ਸੀਗਾ ਮਤਲਬ ਗੇਮਸ ਅਗਰ ਆਪਾਂ ਕੋਈ ਚੂਜ ਕਰਨੀ ਹੋਵੇ ਸਕੂਲ ਜਾਂ ਹਨਾ ਬਾਅ ਚੋਂ ਕੌਲਜ ਟਾਈਮ ਤੇ ਕਿ ਕੀ ਸਾਨੂੰ ਚੂਜ ਕਰਨੀ ਚਾਈਦੀ ਜਿਹਦੇ ਨਾਲ ਅੱਗੇ ਬੈਨੀਫਿਟ ਵੀ ਹੋਵੇ ਸਾਨੂੰ।
ਵੀ ਸਪੋਰਟਸ ਕਹਿ ਰਹੇ ਤੁਸੀਂ ਸਪੋਰਟਸ ਵਗੈਰਾ ਇਹ ਤਾਂ ਦੇਖੋ ਬਈ ਮੇ-ਮੇ ਵੀ ਮੇਰੇ ਹਿਸਾਬ ਨਾਲ ਤਾਂ ਇਹ ਤਾਂ ਆਪਣੇ ਇੰਟਰਸਟ ਦੇ ਹਿਸਾਬ ਨਾਲ ਬਣਦੀ ਗੱਲ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਆਪਣੀ ਆਪਣੇ ਇੰਟਰਸਟ ਦੇ ਬਾਰੇ ਤੁਹਾਡਾ ਕਿਆ ਪਤਾ ਉਹਦੇ ਚ ਇੰਟਰਸ ਨਾ ਬਣੇ ਹਨਾ ਵੀ
ਹਾਂਜੀ,
ਹਾਂਜੀ ਤੇ ਤੁਸੀਂ ਇਹੀ ਹੋ ਸਕਦਾ ਵੀ ਆਪਣੇ ਹਿਸਾਬ ਨਾਲ ਈ ਚੂਸ ਕਰੋ ਆਪਣੇ ਇੰਟਰਸਟ ਦੇ ਤੇ, ਬੈਟਰ ਰਏਗਾ। ਹਾਂਜੀ ਤੁਹਾਡਾ ਕਿਹਦੇ ਚ ਇੰਟਰਸਟ ਐ?
ਹੁਣ ਜਿੱਦਾਂ ਮੇਰਾ ਸੀਗਾ ਹੈਨਾ ਮੈਂ ਟੈਂਨਥ ਵਿੱਚ ਸੀਗੀ ਤੇ ਸਾਨੂੰ ਖੋ- ਖੋ ਵੀ ਸੀਗੀ ਹੋਰ ਵੀ ਸਾਰੀ ਗੇਮਸ ਸੀਗੀਆਂ ਇੰਨਡੋਰ ਵੀ ਸੀਗੀਆਂ ਤੇ ਆਊਟਡੋਰ ਵੀ ਸੀਗੀਆਂ। ਵੰਨ-ਵੰਨ ਚੂਜ ਕਰਨੀ ਹੁੰਦੀ ਆ ਤੇ ਫੇਰ ਆਪਾਂ ਕੀ ਕੀਤੀ ਸੀਗੀ ਤੇ ਫੇਰ ਮਤਲਬ ਫਿਰ ਮਤਲਬ ਉਹ ਮੈਂ ਪੁੱਛ ਰਹੀ ਸੀਗੀ ਤਾਂ ਕਰਕੇ ਕਿਉਂਕਿ ਅੱਜ-ਕੱਲ੍ਹ ਦੇ ਸਕੂਲਸ ਵਿੱਚ ਸਿਰਫ ਮਤਲਬ- ਜ਼ਿਆਦਾਤਰ ਇੰਨਡੋਰ ਈ ਖਿਲਵਾਂਦੇ ਹੈਗੇ ਗੇਮ ਤੇ ਆਊਟਡੋਰ ਨ ਖਿਲਵਾਂਦੇ ਹੈਗੇ ਜਿੱਦਾਂ ਅੱਜ-ਕੱਲ ਕ੍ਰਿ ਕਟ ਦੇ ਵਿੱਚ ਵੀ ਕਿੰਨਾ ਜਾਦਾ ਉਹ ਹੈਗਾ ਵਾ ਬੈਨੀਫਿ ਟ ਹੈਗਾ ਵਾ ਹਨਾ ਕਿੰਨਾ ਚਲਦਾ ਵਾ ਕ੍ਰਿਕਟ। ਤੇ ਬਾਕੀ ਅੱਜ-ਕੱਲ੍ਹ ਲੋਕੀ ਮਤਲਬ ਇਨਡੋਰ ਖੇਲਦੇ ਆ ਸਾਰੇ ਗੇਮਸ ਹਨਾ ਘਰ ਅੰਦਰ ਖੇਲਦੇ ਹੈਗੇ ਆ। ਫੋਨ ਦੇ ਵਿੱਚ ਖੇਡ ਲਿੱਤੀ ਗੇਮਸ ਅਗਰ ਕਿਸੇ ਨੇ ਕ੍ਰਿਕਟ ਵੀ ਖੇਡਣਾ ਉਹ ਵੀ ਫੋਨ 'ਚ ਖੇਡ ਲੈਂਦਾ ਵਾ ਲੂਡੋ ਖੇਲਣੀ ਆ ਉਹ ਵੀ ਬੋਰਡ ਗੇਮ ਹੁੰਦੀ ਹੈ ਜੋ ਕਿ ਬੋਰਡ ਤੇ ਖੇਡਣੀ ਚਾਹੀਦੀ ਹੈ। ਉਹ ਵੀ ਫੋਨ ਵਿੱਚ ਖੇਡਦੇ ਹੈਗੇ ਹਨਾ ਜਿਵੇਂ ਕਿ ਮਾਇੰਡ ਵੀ ਉਹ ਹੋ ਜਾਂਦਾ।
ਫੇਰ ਉਹੋ ਫਿਰ ਕੋਈ ਮਤਲਬ ਬੋਡੀ ਦੀ ਕੋਈ ਐਕਟੀਵਿਟੀ ਨੀ ਹੁੰਦੀ।
ਹਾਂਜੀ, ਹਾਂਜੀ ਔਰ ਮਾਇੰਡ ਮਤਲਬ ਪ੍ਰੈਸ਼ਰ ਬਣਿਆ ਰਹਿੰਦਾ ਵਾ ਆਪਾਂ ਅਗਰ ਘਰ ਚ ਖੇਲਦੇ ਆਂ ਜਾਂ ਫੋਨ ਚ ਖੇਲਦੇ ਆ ਨਾ ਸਟਰੈਸ ਫੇਰ ਵੀ ਰਹਿੰਦਾ ਹੈਗਾ ਵਾ ਹਨਾ ਸਾਡਾ ਹਾਂਜੀ।
ਦੀ ਏ
ਹਾਂਜੀ, ਹਾਂਜੀ ਓਦਾਂ ਵੀ ਮਤਲਬ ਜੋ ਬਾਰ ਜਾ ਕੇ ਸਾਨੂੰ ਹਵਾ ਮਿਲਣੀ ਤਾਜੀ।
ਹਾਂ ਨਾਲੇ ਉਹੋ ਜੋ ਫਰੈਂਡਸ ਜ ਨਾਲ ਬੰਦਾ ਕੰਫਰਟੇਬਲ ਹੁੰਦਾ ਫਿਰ ਉਹ ਹਿਸਾਬ ਨੀ ਹੁੰਦਾ ਨਾ ਓਨਲਾਈਨ।
ਹਾਂਜੀ-ਹਾਂਜੀ ਓ ਤਾਂ ਹੈ ਹਨਾ। ਤੇ ਮਤਲਬ ਅੱਜ-ਕੱਲ੍ਹ ਜ਼ਿਆਦਾਤਰ ਲੋਕੀ ਅੰਦਰ-ਅੰਦਰ ਖੇਲਦੇ ਹੈਗੇ ਬਾਰ ਖੇਲਣਾ ਲੋਕਾਂ ਨੇ ਛੱਡ ਹੀ ਦਿੱਤਾ ਹੋਇਆ। ਬੱਚਿਆਂ ਨੇ ਵੀ ਈਵਨ ਕੇ ਛੱਡ ਦਿੱਤਾ ਹੋਇਆ ਸਾਰੇ ਫੋਨ ਹੀ ਚਲਾਂਦੇ ਰੈਂਦੇ ਹੈਗੇ ਆ ਮਤਲਬ ਫੋਨ ਚ ਹੀ ਖੇਡਦੇ ਰਹਿੰਦੇ ਆ ਹੋਰ ਕੋਈ ਗੇਮ ਹੋ ਗਈ ਹਨਾ ਕੋਈ ਮਤਲਬ ਛੋਟੇ-ਛੋਟੇ ਬੱਚੇ ਵੀ ਨੀ ਖੇਡ ਪਹਿਲਾਂ ਮਤਲਬ ਗਲੀਆਂ ਭਰੀਆਂ ਹੁੰਦੀਆਂ ਸੀਗੀਆਂ ਕੋਈ ਗਰਮੀ ਆ ਗੀ ਆ ਚਿੜੀ-ਛਿੱਕਾ ਖੇਲ ਲੈਣਾ ਮੁੰਡਿਆਂ ਨੇ ਬੈਟ-ਬੋਲ ਖੇਲ ਲੈਣਾ ਹਨਾ ਹੋਰ ਵੀ ਬਹੁਤ ਸਾਰੇ ਗੇਮਸ ਹੁੰਦੀਆਂ ਸੀਗੀਆਂ ਸਟੈਪੂ ਹੁੰਦੇ ਸੀਗੇ ਹੋਰ ਵੀ ਬਹੁਤ ਸਾਰੀਆਂ ਗੇਮ ਹੁੰਦੀਆਂ ਸੀਗੀਆਂ ਜੋ ਵੀ ਸਾਰੇ ਜਦੋਂ ਇਕੱਠੇ ਹੁੰਦੇ ਸੀਗੇ ਨਾ ਹਾਂਜੀ। ਸਾਰੇ ਜਦੋਂ ਕੱਠੇ ਹੁੰਦੇ ਸੀਗੇ ਤੇ ਮਤਲਬ ਖੇਲਦੇ ਹੁੰਦੇ ਸੀਗੇ ਦਸ-ਬਾਰਾਂ ਜਾਣੇ ਤੇ ਟੀਮ ਬਣਾ ਕੇ ਖੇਡਣੀ।
ਹਾਂਜੀ ਆਪਾਂ ਵੀ ਖੇਡਦੇ ਹੁੰਦੇ ਸੀ ਕਦੀ ਖੋ-ਖੋ ਕਦੀ ਕਬੱਡੀ ਕਦੀ ਉਹ ਅ ਲੋਹਾ-ਲੱਕੜ ਬਥੇਰੇ ਗੇਮ ਸੀ। ਸਵੇਰੇ ਹਾਂ
ਹਾਂਜੀ, ਹਾਂਜੀ ਤੇ ਮਤਲਬ ਖੇਲਨਾ ਛੱਡ ਦਿੱਤਾ ਹੋਇਆ ਹਾਂਜੀ। ਕੋਈ ਖੇਡਦਾ ਹੀ ਨੀ ਹੈਗਾ ਪਤਾ ਨੀ ਕਿਉਂ ਸ਼ਰਮ ਕਰਦੇ ਹੈਗੇ ਆ। ਹਨਾ ਉਹ ਅਸੀਂ ਆਪ ਖੇਡੀਆਂ ਹੋਈਆਂ ਆਪਣੇ ਟਾਈਮ ਤੇ ਮਤਲਬ ਚਿੜੀ- ਛਿੱਕਾ ਮਤਲਬ ਅਗਰ ਸੀਜਨ ਹੈ ਵੀ ਚਿੜੀ-ਛਿੱਕੇ ਦਾ ਇੱਕ ਗਲੀ ਚ ਖੇਡ ਲਿੱਤਾ ਨਾ ਕਿਸੇ ਨੇ ਵੀ, ਸਭ ਨੇ ਮਤਲਬ ਲੈ ਕੇ ਕੇ ਆ ਨਵੇਂ-ਨਵੇਂ ਖ਼ਰੀਦਣੇ ਆਂ, ਸਭ ਨੇ ਘਰਾਂ ਚ ਵੀ ਹਾਂਜੀ, ਘਰਾਂ ਚ ਸਭ ਨੇ ਖੇਡਣਾ ਸਟਾਰਟ ਕਰ ਦੇਣਾ ਵਾ। ਰੋਜ਼ ਸ਼ਾਮੀ ਨਿਕਲ ਆਣਾ
ਕੈਣਾ ਸਿਰ ਖਾਣਾ, ਵੀ ਸਾਨੂੰ ਵੀ ਲ ਸਾਨੂੰ ਵੀ ਲੈ ਕੇ ਦੋ ਬੈਡਮਿੰਟਨ।
ਹਾਂਜੀ- ਹਾਂਜੀ ਤੇ ਇਹ ਸੀਗਾ ਕਿ ਬਾਹਰ ਖੇਡਣ ਨਾਲ ਨਾ ਪਤਾ ਕੀ ਹੁੰਦਾ ਵਾ, ਇੱਕ ਤੇ ਸਾਨੂੰ ਤਾਜੀ ਹਵਾ ਮਿਲਦੀ ਰੈਂਦੀ, ਦੂਸਰਾ ਸਾਡਾ ਜੇੜਾ ਪਸੀਨਾ ਹੁੰਦਾ ਵਾ ਹਨਾ, ਉਹ ਨਿਕਲਦਾ ਵਾ ਉਹ ਵਧੀਆ ਹੁੰਦਾ। ਨਿਕਲਣਾ ਹਨਾ, ਬਾਹਰ ਖੇਡਣ ਦੇ ਨਾਲ ਅੰਦਰ ਬੈਠੇ ਰਹਿਣਾ, ਤੇ ਮਤਲਬ ਓ ਸਹੀ ਨੀ ਰੈਂਦਾ ਹੈਗਾ।
ਨਾਲੇ ਸਰੀਰ ਨੂੰ ਥੋੜ੍ਹਾ ਜਿਹਾ ਕਸ਼ਟ ਵੀ ਦੇਣਾ ਚਾਹੀਦਾ ਤਾਂ ਕਿ
ਹਾਂਜੀ- ਹਾਂਜੀ ਮਤਲਬ ਹਾਂਜੀ ਐਕਸਸਾਈਜ਼ ਹੋ ਜਾਂਦੀ ਏ ਨਾਲੋਂ-ਨਾਲ ਕੋਈ ਵੀ ਆਪਾਂ ਗੇਮ ਖੇਡਦੇ ਆਂ ਹਨਾ। ਮਤਲਬ ਹੋ ਜਾਂਦੀ ਐ, ਸਾਡੀ ਆਰਮਸ ਦੀ ਐਕਸਰਸਾਈਜ਼ ਹੋ ਜਾਂਦੀ ਐ ਹੈਗੀ, ਲੈਗ ਸ ਦੀ ਹੋ ਜਾਂਦੀ ਹੈਗੀ ਆ।
ਹਾਂ -ਹਾਂ ਇਹ ਤਾਂ ਹੈ।
ਹਨਾ, ਤੇ ਓਦਾਂ ਵੀ ਉਹਦੇ ਨਾਲ ਕੀ ਐ, ਅਸੀਂ ਫਿਰ ਪਾਣੀ ਵੀ ਜ਼ਿਆਦਾ ਪੀਂਦੇ ਹੈਗੇ, ਜੋ ਕਿ ਗਰਮੀਆਂ 'ਚ ਜ਼ਰੂਰੀ ਵੀ ਐ। ਪਾਣੀ ਪੀਣਾ ਵੀ ਹਨਾ, ਤੇ
ਕੇ ਆਏਗਾ ਉਹਨੂੰ ਪਿਆਸ ਲੱਗੇਗੀ ਪਾਣੀ ਤਾਂ ਪੀਏਗਾ। ਹਾਂ, ਏਦਾਂ ਨਾ ਪੀਂਦਾ ਹੋਵੇ ਪਰ ਉਹ ਖੇਲ- ਖੇਲ ਦੇ ਬਾਨੇ ਪੀ ਲੈਂਦਾ।
ਹਾਂਜੀ, ਇਹੀ ਅਗਰ ਉਹ ਅੰਦਰ ਖੇਡੇਗਾ ਨਾ ਉਹ ਪਾਣੀ ਪੀਏਗਾ, ਅਗਰ ਉਹ ਟੀ ਵੀ ਨੀ ਖਾਏਗਾ ਕਿਉਂਕਿ ਮਤਲਬ ਜਿੰਨਾ ਤੁਸੀਂ ਫੋਨ ਦੇਖੋਗੇ, ਤੁਹਾਨੂੰ ਭੁੱਖ ਵੀ ਘੱਟ ਲੱਗੇਗੀ ਹਨਾ।
ਹਾਂ-ਹਾਂ, ਬਿਲਕੁਲ-ਬਿਲਕੁਲ।
ਦਾ ਹੈਗਾ ਵੈ। ਮਤ ਲੱਬ ਆਪਾਂ ਬਾਹਰ ਖੇਡਾਂਗੇ ਤਾਂ ਸਾਨੂੰ ਜ਼ਿਆਦਾ ਭੁੱਖ ਲੱਗੇਗੀ, ਪਿਆਸ ਲੱਗੇਗੀ। ਆਪਾਂ ਖੁਸ਼- ਖ਼ੁਸ਼ ਰਵਾਂਗੇ, ਆਪਾਂ ਬਾਹਰ ਦੀਆਂ ਗੱਲਾਂ ਕਰਾਂਗੇ, ਉਹਨੇ ਅੱਜ ਏਦਾਂ ਕੀ
ਹੈੱਲਦੀ ਦੇ ਨਾਲ ਨਾ ਬੰਦਾ ਥੋੜ੍ਹਾ ਕੰਫਰਟੇਬਲ ਹੁੰਦਾ ਹਰ ਇੱਕ।
ਹਾਂਜੀ, ਇਹੀ ਇੰਡੋਰ ਅਸੀਂ ਗੇਮ ਖੇਡਦੇ ਹੈਗੇ ਆਂ ਫੋਨ ਵਿੱਚ, ਜਾਂ ਫਿਰ ਹਨਾ ਚੱਲ ਤਾਂ ਚਲੋ ਹੁਣ ਇੰਡੋਰ ਗੇਮਸ ਫੋਨ ਵਿੱ ਵਿੱਚ ਹੀ ਰਹਿ ਗਈਆਂ ਹੋਈਆਂ ਵਾ, ਉਹ ਵੀ ਮਤਲਬ ਜਿਹੜੀਆਂ ਕੈਰਮ-ਬੋਰਡ ਸੱਭ ਮਤਲਬ ਖ਼ਤਮ ਹੋ ਗਿਆ ਹੋਇਆ, ਕਿਸੇ ਦੇ ਘਰ ਅੱਜ-ਕੱਲ੍ਹ ਕੈਰਮ ਬੋਰਡ ਨੀ ਹੋਣਾ। ਪਹਿਲਾਂ ਹਰ ਇੱਕ ਦੇ ਘਰ ਕੈਰਮ-ਬੋਟ ਹੁੰਦਾ ਸੀਗਾ, ਕਜ਼ਨਸ ਨੇ ਆਨਾ ਕੈਰਮ-ਬੋਟ ਕੱਢ ਲੈਣਾ ਹਨਾ, ਤੇ ਬਹਿ ਜਾਣਾ, ਟੀਮਸ ਬਣਾ ਲੈਣੀ ਆਪਣੀ-ਆਪਣੀ। ਤੇ ਬਹੁਤ ਮਜ਼ਾ ਆਂਦਾ ਹੁੰਦਾ ਸੀਗਾ, ਮਤਲਬ ਹੁਣ ਉਹ ਬੋਡ ਗੇਮਸ ਵੀ ਸਾਰੀਆਂ ਫੋਨ ਵਿੱਚ ਈ ਲਾਲੋ ਤੁਸੀਂ, ਸਾਰੇ ਖੇਡਦੇ ਹੈਗੇ ਆ। ਤੇ ਜੋ ਕਿ ਹਨਾ ਵਧੀਆ ਨੀ ਹੈਗਾ, ਸਾਡੀ ਸਿਹਤ-ਸੂਤ ਲਈ ਵੀ ਬੈ ਬਹਿ ਕੇ ਮਤਲਬ- ਅੱਗੇ ਵੀ ਸਾਡਾ ਅਹੁ ਹਾਂਜੀ-ਹਾਂਜੀ, ਇਹ ਤਾਂ ਹੈ। ਕਿਉਂਕਿ ਫੋਨ ਮਤਲਬ ਨਾ ਬਹੁਤ ਜ਼ਿਆਦਾ ਉਵ ਹੋ ਗਏ ਆ। ਹਰ ਇੱਕ ਕੰਮ ਵਿੱਚ ਫੋਨ ਸਭ ਤੋਂ ਟੋਪ ਤੇ ਐ। ਜਿਸ ਕਾਰਨ ਨਾ ਮਤਲਬ- ਆਪਾਂ ਸਾਡੇ ਬਾਕੀ ਕੰਮ ਤੇ ਸਾਰੇ ਹੈ ਹੀ ਹੈ ਜਿੱਦਾਂ ਕਿ ਲਾ-ਅ ਲਓ ਬੈਠੇ ਹੋਏ ਹਨਾ। ਬੈਠ ਕੇ ਹੀ ਅਸੀਂ ਕਰਦੇ ਆ ਬਾਕੀ ਗੇਮਸ ਮਤਲਬ ਇੱਕ ਚੀਜ਼ ਸਾਨੂੰ ਰੱਖਣੀ ਚਾਈਦੀ ਐ ਆਪਣੇ ਕੋਲ, ਜਿਹਨਾਂ ਕੇਸੀ ਯੂ। ਮਤਲਬ ਪਤਲੇ ਹੋ ਸਕੀਏ, ਸਭ ਕੁਛ ਸਾਡਾ ਸਹੀ ਹੋਵੇ, ਮੈਂਟਲੀ ਅਸੀਂ ਸਹੀ ਰਹੀਏ ਫਿਜੀ ਕਲੀਸ ਆਪਾਂ ਸਹੀ ਰਹੀਏ ਹਨਾ। ਵਧੀਆ ਰਹਿੰਦਾ ਹੈਗਾ ਸਿਹਤ ਦੇ ਲਈ। ਤੇ ਬਾਕੀ ਤੇ ਇਹ ਵਾ ਕਿ ਸਾਨੂੰ ਮਤਲਬ ਖੇਡਣੀ ਚਾਈਦੀ ਹੈਗੀ ਹੈ ਇਹ ਸਭ ਚੀਜ਼ਾਂ। ਤੇ, ਹੋਰ। ਮੈਂ ਤੇ ਟੈਂਥ ਵਿੱਚ ਸੀਗੀ ਨਾ ਤੇ ਮੈਂ ਤੇ ਬਹੁਤ ਜ਼ਿਆਦਾ ਖੇਡਦੀ ਹੁੰਦੀ ਸੀ ਗੀ ਵੀ ਆਪ ਆਪਾਂ ਰੇਸ, ਰੇਸ ਲਗਾਣੀ, ਪੂਰੀ ਗਲੀ ਦੀ ਰੇਸ ਲਗਾਣੀ ਹਨਾ। ਤੇ ਆਪਾਂ ਦੌੜਦੇ ਰਹਿ